ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ? ਬਸ ਜੀ ਬਸ, ਠੀਕ।
ਕੀ ਬਣਾਇਆ ਸੀ? ਮੈਂ ਚਾਵਲ ਖਾ ਰਹੀ ਹੂੰ।
ਅੱਛਾ-ਅੱਛਾ, ਚਾਵਲ ਬਣਾਏ।
ਹਾਂ, ਦਾਲ-ਚੌਲ ਬਣਾਏ ਸੀ ਦੁਪਹਿਰੇ।
ਅੱਛਾ-ਅੱਛਾ।
ਹੂੰ। ਰੋਟੀ ਨ ਨਾ ਖਾਧੀ ਨਾਲ, ਹੁਣ ਫਿਰ ਭੁੱਖ ਲੱਗ ਗਈ ਸੀ ਹੂੰ।
ਹੂੰ।
ਹੂੰ, ਤੁਸੀਂ ਕੀ ਬਣਾਇਆ?
ਅਸੀਂ ਦਾਲ ਬਣਾਈ ਹੈ ਮੁੂੰਗੀ ਧੋਤੀ।
ਅੱਛਾ, ਮੈਂ ਵੀ ਅੱਜ ਉਹੀ ਬਣਾਈਏ। ਹੂੰ, ਹੋਰ ਕਰਵਾ ਲਿਆ ਆਪਣਾ ਆਪਰੇਸ਼ਨ।
ਹਾਂਜੀ।
ਮੈਂ ਕਿਹਾ ਗਿਆ ਟਵੀਸ਼ਨ।
ਹਾਂਜੀ, ਗਿਆ ਹੋਇਆ ਬਸ, ਆਣ ਵਾਲਾ ਓ ਵੀ।
ਅੱਛਾ, ਗਈ ਸਾਂ ਮੈਂ ਸਕੂਲ ਇਹਨਾਂ ਦੇ।
ਅੱਛਾ, ਫਿਰ ਕੁਝ ਕਹਿ ਰਹੇ ਸੀ ਮੈਡਮ?
ਕਿਦੇ ਹੋਈ ਸੀ ਮੈਰਿਜ?
ਅੱਛਾ।
ਇੱਥੇ ਹੀ ਕੀਤਾ ਸੀ ਉਹ ਕਹਿੰਦੀ ਬਾਹਰ ਨੀ ਕੀਤਾ ਬਸ। ਸੀ ਹੋਏਗਾ ਕੋਈ ਬੇਸਿਕ ਪਤਾ ਨੀ ਕੀ ਬੋਲਦੀ ਭਾਈ ਸੀ ਕੁਝ ਇੰਜੀ।
ਕੀ ਬੋਲਦੀ ਪਏ ਸੀ?
ਸਿਟੀ ਮੋਲ ਦੇ ਨਾਲ।
ਅੱਛਾ-ਅੱਛਾ-ਅੱਛਾ ਸਮਝ ਗਈ।
ਉ ਤਾ ਕਹਿੰਦੀ ਪਈ ਇੰਨੇ ਬੰਦੇ ਨੀ ਬੁਲਾਏ ਆਪਾਂ ਮੈਂ ਕਿਹਾ ਆਪਾਂ ਸੋਚਦੇ ਸੀ ਬਾਹਰ ਕਿਤਾ ਹਾਈ। ਕਹਿੰਦੀ ਨਹੀਂ-ਨਹੀਂ ਇੱਥੇ ਕੀਤਾ ਮਹਿੰਗਾ ਵੀ ਕਿੰਨਾ ਕਹਿਨਾ ਵੀ ਜਿਹੜੇ ਹੋਟਲ ਵਿੱਚ
ਹਾਂਜੀ-ਹਾਂਜੀ, ਬੜਾ ਮਹਿੰਗਾ ਬੜਾ
ਹੋਰ ਡੈਕੋਰੇਸ਼ਨ ਸੋਹਣੀ ਕਰਾਈ ਹੋਈ ਸੀ ਘਰ ਦੀ। ਅਜੇ ਉਤਾਰੀ ਨਹੀਂ ਉਹਨਾਂ ਨੇ ਓਨਤੀ ਤਰੀਕ ਨੂੰ ਕਹਿੰਦੇ ਮੈਰਿਜ ਸੀ।
ਅੱਛਾ-ਅੱਛਾ-ਅੱਛਾ ਹਾ ਤੇ ਅੱਜ ਦੋ ਤਰੀਕ ਦੀ।
ਉੰ ਕਲ ਕਹਿਦੀ ਫੇਰਾ ਪਾਣ ਆਈ ਬਸ ਕਹਿੰਦੀ ਅਜ-ਕਲ ਚ ਉਤਰਵਾ ਲੈੜਗੇ।
ਅੱਛਾ-ਅੱਛਾ।
ਹਮ
ਹੁ
ਫੇਰ ਕੇਕ ਦਿਤਾ ਏਨਾ ਸਾਰਾ।
ਅੱਛਾ ਅੱਛਾ।
ਓਹ ਕੱਲ ਕਹਿੰਦੀ ਆਈ ਸੀ ਨਾ ਵੈਲਕਮ ਕੀਤਾ ਸੀ ਨਾ ਹੁਣ ਕਹਿੰਦੀ ਸਾਡੇ ਆਪਾਂ ਦੋ ਜਨੇ ਹੈਗੇਆਂ ਬੇਟਾ ਤੇ ਅਗਲੇ ਦਿਨ ਹੀ ਚਲੇ ਗਿਆ ਸੀ ਮੇਰਾ।
ਅੱਛਾ ਅੱਛਾ।
ਕਹਿੰਦੀ ਵਜੇ ਮ ਕੱਲ ਜੀ ਸ਼ਾਮ ਨੂੰ ਹੀ ਚਲੇ ਗਿਆ ਸੀ ਵਿਦਾਈ ਤੋਂ ਬਾਅਦ
ਅੱਛਾ।
ਹਾਂ। ਕਹਿੰਦੀ ਪੇਪਰ ਸੀ ਨਾ ੳਦਾ ਹੁ ਕਹਿੰਦੀ ਫੇਰ ਪੇਪਰ ਉਹਦੀ ਵਜ੍ਹਾ ਤੋਂ ਨਾ ਨਾਲ ਹੀ ਚਲੇ ਗਏ ਹੁ ਹੁ।
ਹੋਰ ਘਰ ਫੇਰ ਸਾਰਾ ਪੇਂਟ ਵਗੈਰਾ ਵੀ ਕਰਾਇਆ ਹੋਏਗਾ ਨਾ।
ਪੇਂਟ ਮੈਂ ਇੰਨਾ ਗੋਰ ਨੀ ਕੀਤਾ ਹਜੇ ਕਰਇਆ ਨੀ ਕਰਾਇਆ। ਹਾ ਅੰਦਰ ਬੈਠੀ ਹੋਈ ਆ ਮੈਂ ਦਸ ਮਿੰਟ ਮੂੰਹ ਮਿੱਠਾ ਆ ਤੈਨੂੰ ਮੈਡਮ ਨੇ
ਅੱਛਾ।
ਹੁ। ਤੇ ਫੇਰ ਪੁੱਛਦੀ ਪਈ ਸੀ ਕਹਿੰਦੀ ਹੋਰ ੳਹ ਠੀਕ ਹੈ ਕਾਕਾ ਦੂਜਾ ਮੈਂ ਕਿਹਾ ਹਾਂ ਵਧੀਆ। ਮੈਂ ਕਿਹਾ ਆਇਆ ਸੀ। ਪਰਸੋਂ ਮੈਂ ਬਸ ਕਹਿੰਦੀ ਕਿੰਨਾ ਗਾਲ ਕੇ ਦੂ ਹੋ ਗਈ ਸੀ ਉਨੀਸ਼ਾਰਦਾ ਮੈਂ ਤਾਂ ਵੱਡੂ।
ਹੁ।
ਮੈਂ ਸੱਚਾਇਆ ਚ ਲਗਾ ਮੰਨ ਤੇ ਮੈਂ ਕਿਹਾ ਚੱਲ ਸੋਮਵਾਰ ਨੂੰ ਲਗਾਵਾਂਗੇ। ਦੋ ਦਿਨ ਹੈਗੇ ਨੇ ਛੁੱਟੀਆਂ ਖਤਮ ਹੋਨ ਹੁ। ਮੈਂ ਕਿਹਾ ਅਜੇ ਦੋ ਦਿਨ ਹੈਗੇ ਨੇ। ਤੁਹਾਡੇ ਉਧਰ ਬੱਚਿਆਂ ਦੀ ਕੱਲ੍ਹ ਦੀ ਛੁੱਟੀ ਏ ਸਕੂਲ ਦੀ।
ਪਤਾ ਨੀ ਇਹ ਮ ਪੁੱਛੇਨੀ।
ਅਰੇ ਆਂਦੀ ਆਈ ਮਧਰ ਪਾਕੇ ਦੀ ਬੇਕੱਲ ਛੁੱਟੀ ਏ। ਬਾਕੀ ਅ ਕੁਰੀ ਕੋ ਨਕਰ। ਨਹੀਂ ਸੱਚ ਨੇ ਜਾ ਕਿ ਤਾਜ਼ੀ ਮਾਤਾ ਜੀ। ਚਾਰ ਤਾਰੀਖ ਹੋਏਗੀ ਕੱਲ।
ਨਹੀਂ ਨਹੀਂ ਮੈਂ ਵੈਸੇ ਕਹਿ ਰਹੀ ਹੈਗਾ ਤੇ ਸੈਟਰਡੇ ਹੈ ਨਾ ਕੱਲ੍ਹ।
ਹਾਂ ਹਾਂ ਸੈਕਿੰਡ ਸੈਚਰਡੇ ਦੀ ਹੁੰਦੀ ਹੈ ਨਾ ਛੁੱਟੀ।
ਹੁ ਕਿਆ ਪਤਾ ਕਰ ਤੀ ਹੋਵੇ ਕਿਉਂਕਿ ਅਜੇ ਬੱਚੇ ਨੀ ਆ ਰਹੇ ਹੋਨਗੇ ਨਾ ਸਕੂਲ।
ਨਹੀਂ ਇਹਨਾਂ ਦੇ ਸਕੂਲ ਤੇ ਪ੍ਰੋਪਰ ਆਏ ਸਨ ਅੱਜ ਸਾਰੇ ਕਹਿੰਦੀ ਇੱਕ ਬੱਚਾ ਵੀ ਛੁੱਟੀ ਤੇ ਨੀ ਹੈਗਾ। ਮੈਡਮ ਕੋਲੋਂ ਪੁੱਛਿਆ ਸੀ ਮੈਂ ਕਿਹਾ ਆਨ ਲੱਗ ਗਏ ਬੱਚੇ ਕਹਿੰਦੀ ਹਾਂ ਸਾਰੇ ਬੱਚੇ ਆ ਰਹੇ ਨੇ। ਹੋ ਫੇਰ ਮੇਰੀ ਗੁੜੀਆਂ ਨਾਲ ਗੱਲਾਂ ਕਰਨ ਲੱਗ ਗਈ ਬਈ ਆਪ ਭੀ ਆ ਜਾੳ ਇਸੀ ਸਕੂਲ ਮੇ ਪੜ੍ਹ ਲੋ। ਮੈਂ ਕਿਹਾ ਅਜੇ ਨੀ ਮੈਂ ਕਿਹਾ ਅਗਲੇ ਸਾਲ ਵੇਖਾਂਗੇ ਮੈਮ। ਹਾਂਜੀ ਚਲੋ ਮੈ ਕਿਹਾ ਅਗਲੇ ਸਾਲ ਵੇ ਨਹੀਂ ਮੈਂ ਕਿਹਾ ਅੱਜੇ ਤੇ ਮੁਸ਼ਕਿਲ ਏ। ਹਮ। ਕੀ ਬਣਾਏ ਤੁਸੀਂ ਚਮਗੇ?
ਦਾਲ ਬਨਾਈ ਹਾਂਜੀ ਹੁਣੇ ਹੀ ਬਣਾਈ ਹੈ ਦਾਲ ਦੁਪਹਿਰੇ ਅੱਜ ਕੁਛ ਬਨਾਇਆ ਨਹੀਂ ਸੀ।
ਅੱਛਾ।
ਹਾਂ, ਓ ਕੱਲ ਵਾਲੀ ਰਾਤੀ ਅਰਬੀ ਬਨਾਈ ਸੀ ਨਾ। ਓ ਪਈ ਸੀ, ਓ ਖਾਲੀ ਦੁਪੈਰੇ ਵੀ, ਸਵੇਰੇ ਨਾਸ਼ਤੇ ਚ ਵੀ।
ਖਾਦੀ ਏ, ਭੇਜੀ ਸੀ ਨਾ ਤੁਸੀਂ, ਹਾਂ। ਨਾਸ਼ਤੇ ਚ ਖਾਧੀ ਏ, ਆਪਾਂ ਵੀ ਸਵੇਰੇ।
ਹੋਰ, ਲੈ ਜਾਂਦਾ ਫੇਰ ਰੋਟੀ। ਸਬਜ਼ੀ ਦਵੋ ਤਾਂ ਵੀ ਨੀ ਖਾਕੇ ਆਨੀ ਰੋਟੀ, ਸਬਜ਼ੀ ਨਾ ਦਵੋ ਤਾਂ ਵੀ ਨੀ ਖਾ ਕੇ ਆਨੀ, ਪਰਸੋਂ ਇੰਝੇ ਦਿੱਤੀ ਏ, ਕੈਂਦਾ ਸਬਜ਼ੀ ਨੀ ਦੀ ਆਪ ਨੇ।
ਅੱਛਾ।
ਕੱਲ ਫੇਰ ਓ ਦਿੱਤੀ, ਕੀ ਕੈਂਦੇ ਨੇ ਪਕੌੜੀਆਂ ਬਣਾ ਕੇ, ਓ ਵੀ ਨੀ ਖਾਧੀ।
ਓ ਦੇਦੇਯਾ ਕਰੋ ਨਾ ਜੈਮ ਵਗੈਰਾ ਦੇ ਪੈਕੇਟ ਦੇ ਕਰੋ ਨਾ।
ਅਰੇ ਰੋਜ਼ ਰੋਜ਼ ਸਈ ਨੀ ਰੈਂਦਾ ਨਾ, ਪਤਾ ਨੀ ਕਿਸ ਹਿਸਾਬ ਨਾਲ ਬਣਾਦੇ ਨੇ ਸਈ ਥੋੜ੍ਹੀ ਹੁੰਦੀਆਂ ਚੀਜ਼ਾਂ ਰੋਜ ਰੋਜ।
ਕੰਪਨੀ ਦੀ ਲਿਆਓ ਤੇ, ਸਈ ਵੀ ਹੁੰਦੀ ਏ।
ਹੂੰ।
ਕਾਫੀ ਲੋਕ ਪਾਂਦੇ ਨੇ, ਹਾਂਜੀ।
ਹੂੰ, ਹੂੰ ਪਰ ਆਦਤ ਪੈ ਜੇਗੀ ਹੋਨ, ਮਸਾ ਥੋੜੀ-ਥੋੜੀ ਸਬਜ਼ੀ ਖਾਨੀ ਸ਼ੁਰੂ ਹੋਯਾ ਵੇ। ਫੇਰ ਉਂਦੇ ਤੇ ਗੇੱਜ ਗੇਆ ਨਾ, ਹੁਨ ਪਾਵੇਂ ਮੈਂ ਦੇਨੀ ਆਂ ਦੋ ਚਮਚ ਦੇਨੀ ਆ, ਪਾਵੇਂ ਜਰਾ ਜੀ ਖਾ ਕੇ ਆਵੇ ਰੋਟੀ।
ਹੂੰ।
ਬਸ, ਐ ਚੀਜ ਏ।
ਹੁਨ ਥੋੜੀ ਆਦਤ ਹਾਂ, ਹਾਂ ਠੀਕ ਨੇ, ਲੱਗੇ ਹੋਏ ਨੇ ਬੱਸ, ਹੱਥ-ਪੈਰ ਟਿਕਦੇ ਨੀ ਪਏ।
ਅੱਛਾ-ਅੱਛਾ, ਕੀ ਕਾਰ ਰੇਨੇ?
ਕਿੱਧਰੇ ਘੁਮਾਈ ਖਲੋਤੇ ਨੇ। ਓ ਬੋਡ ਹੈਗਾ ਸੀ ਉਂਦੇ ਲੱਕੜ ਲੈਕੇ ਆਏ ਦੇ ਨੇ ਕਿਧਰੋ, ਓ ਲਗਾਂਦੇ ਪੇ ਨੇ ਹੁਨ।
ਕੀ ਲਯਾਏ ਸੀ?
ਬੋਡ ਸੀ ਨਾ ਪਲਾਸਟਿਕ ਦਾ
ਕੀ?
ਕੈਂਦੇ ਥੱਲ, ਕੈਂਦੇ ਥੱਲੋ ਲ ਨੰਗਾ ਸੀ, ਓਨੂੰ ਡਾਈਪਰ ਪਾਯਾ ਵੇ। ਫੱਟਾ ਨੀ ਸੀ ਥੱਲਯੋ ਮਤਲਵ ਕਿ ਏਨੂੰ ਹੋਰ ਘੁਮਾਓ। ਹੋਰ ਸੁਨਾਓ। ਕਮਰ ਦਰਦ ਠੀਕੇ?
ਹੋਂਦੀ ਕਿੱਥੇ ਪਈ ਏ? ਅੱਛਾ, ਮਾਸ-ਮੂਸ ਤੇ ਨੀਓ ਨੱਸ ਨੁੱਸ ਤੇ ਨੀ ਖਿਚੀਗੀ।
ਪਤਾ ਈ ਨੀਂ ਕੀ ਹੋਇਆ, ਕੀ ਨਈਂ
ਐਕਟਿਵਾ ਚਲਾਂਦੇ ਹੋਏ ਨਾ ਗਿਰੀ, ਓ ਨਾ ਹੋ ਗਿਆ ਹੋਵੇ ਕੁਛ, ਖੇਚ-ਖੁੱਚ। ਜਿਨ੍ਹਾਂ ਪੈ ਗਈ ਹੋਵੇ ਐਕਟਿਵਾ ਚ ਹੋਰ ਚਰਾਤੀ ਹੈ ਈ ਨਹੀ, ਏ ਕਹਿੰਦਾ ਚਾਰ ਪੰਜ ਚਰਾਤੀ ਹੈ ਦੋ ਸ ਲ ਕਰ ਆ ਹੂ, ਮੈਂ ਕਿਹਾ ਖਿੱਚ ਨਾ ਪੈ ਗਈ ਹੋਵੇ ਤਾਂ ਵੀ ਹੁੰਦੀ ਹੈਨਾ, ਇਹ ਵੇਖੋ ਜੀ ਤੇ ਉਹ ਮਿੱਤਰ ਕੋਲ ਕਹਿ ਰਹੇ ਸੀ ਜਾਵਾਂਗੇ, ਉਹ ਕੀ ਕਹਿ ਰਹੇ, ਅਜੇ ਨੀ ਗਏ ਆਰ ਹਮ ਲੱਗੇ ਨੀ ਅੱਜ ਕੰਮ ਪਾਪਾ
ਪਾਪਾ ਲੱਗੇ ਸੀ ਬਸ ਵਹਲੇ ਹੋ ਗਏ ਨੇ, ਕਾਫ਼ੀ ਦੇਰ ਹੋ ਗਈ ਇਹਨਾਂ ਦੋ ਵਜੇ ਵੇਲੇ ਹੋ ਗਏ ਸੀ
ਕੰਮ ਘੱਟ ਹੈ ਕੀ ਹਜੇ
ਕੰਮ ਤੇ ਹੈਗਾ ਸੀ, ਉਹ ਹੁੰਦਾ ਨੀ ਹੁਣ ਥੋੜਾ ਥੋੜਾ ਕਰਦੇ ਨੇ
ਅੱਛਾ ਤੇ ਔਥੋ ਕਿਸੇ ਨੂੰ ਨਾਲ ਲਗਾਉਂਦੇ ਸੀ ਨਾ, ਮਾਮਾ ਜੀ ਨੂੰ
ਉਹ ਵੀ ਬੱਸ ਬਾਹਰ ਗਏ ਹੋਏ ਸੀ, ਉਹ ਆਦ ਕੱਲ ਹੀ ਆਏ ਨੇ
ਅੱਛਾ
ਤੇ ਫੇਰ ਔ ਅੰਦਰ ਕਿਉ ਕਰਵਾਣ ਗੇ ਕੰਮ ਤੇ
ਹਾਂਜੀ
ਮੰਡੇ ਤੋਂ ਜਾਣਗੇ ਸ਼ਾਇਦ
ਇਹ ਨੂੰ ਆਉਂਦਾ ਨੀ ਨਾ, ਬੰਦਾ ਹੀ ਆ ਕੰਮ ਕਰ ਦੇਵੇ ਪਹਲੇ ਤਾਂ ਬਰਾ ਜ਼ੋਰ ਲੱਗਣਾ ਵੇ, ਹਲਕਾ ਹਲਕਾ ਥੋੜਾ ਹੀ ਤੇ ਚਲਾਣਾ ਵੀ ਆਂਦਾ ਨੀ ਨਾ
ਹੂ
ਮੇਨ ਜੋੋਰ ਤੇ ਰੇਘਮਾਰ ਨੂੰ ਜਾਈਦੇ ਲੱਗਦਾ ਵੀ ਆਹਂਦੇ ਤੇਮ ਨਹੀਂ ਆ ਮਿਠਾਰ ਤੇ, ਪਰ ਆਉਂਦਾ ਵੀ ਹੋ ਰਿਹਾ ਨਾ ਬੰਦੇ ਨੇ ਤਾਂ ਵੀ ਗੱਲ ਐ, ਹੋਰ ਸੁਣਾਓ
ਤਾਂ
ਗਏ ਨੀ ਕਿਧਰੇ ਘੁੰਮਣ
ਬਸ ਬ
ਹੂ ਗੁਰਦਵਾਰੇ ਗਏ ਸੀ ਸਵੇਰੇ
ਹਾਂ ਗੁਰਦੁਵਾਰੇ
ਗਏ, ਭੁਆ ਆਈ ਹੋਈ ਸੀ ਕੱਲ ਤੁਆਡੇ
ਹਾਂਜੀ ਹਾਂਜੀ ਔ ਤੇ ਕੱਲ ਹੀ ਚਲੇ ਗਏ ਸੀ
ਅਜ ਐ ਨੀ ਆਂਦੀ
ਨਾਂ ਨਾ ਲੋਕਲ ਹੀ ਨੇ ਨਾ, ਬਸ ਸਵੇਰੇ ਆਂਦੇ ਨ ਸ਼ਾਮ ਨੂੰ ਚਲੇ ਜਾਂਦੇ ਨੇ
ਅੱਛਾ, ਨੈਨ ਦੀ ਵੀ ਮੈਡਮ ਪੁੱਛਦੀ ਪਈ ਸੀ ਸੀ ਕੁੜੀਆਂ ਦੀ, ਘੂਮਣ ਨੀ ਗਏ ਕਿਧਰੇ, ਮੈਂ ਕਿਆ ਨਾ ਮੈਂ ਕਿਆ ਜਾਣਾ ਸੀ ਮੈਂ ਕਿਆ ਬਸ ਫੇਰ ਇਹ ਦੇ ਪਾਪਾ ਦਾ ਅਪ੍ਰੇਸ਼ਨ ਹੋ ਗਿਆ ਹਾਂਜੀ ਕਹਿੰਦੀ ਠੀਕ ਏ ਹੂੰਣ, ਮੈਂ ਕਿਆ ਹਾਂ ਠੀਕ ਐ, ਫੇਰ ਕੈਹ ਰੀ ਸੀ ਉਹਨੂੰ ਗੁੜੀਆਂ ਨੂੰ ਕੈੰਹਦੀ ਮੰਡੇ ਨੂੰ ਆਓਗੇ ਫੇਰ, ਕੇਕ ਹੈ ਜਨਮ ਦਿਨ ਹੈਗੇ ਕਿਸੀ ਬੱਚੇ ਦਾ ਹੂੰਦਾ ਤਾਂ ਇਕ ਤਰੀਕ ਨੂੰ ਏ, ਪਰ ਉਹਦੀ ਮੰਮੀ ਨੇ ਸਪੈਸ਼ਲ ਫੋਨ ਕਰ ਲਿਆ ਵੀ ਮੇਰੇ ਮੁੰਡੇ ਦਾ ਜਨਮ ਦਿਨ ਕਰਨਾ ਐਦਕੀ ਮੈਡਮ ਕਹਿੰਦੀ ਇਕ ਤਰੀਕ ਨੂੰ ਹਮੇਸ਼ਾ ਹੀ ਸਕੂਲ ਨੀ ਖੁੱਲ੍ਹਿਆ ਹੁੰਦਾ ਹੁਣ ਕਹਿੰਦੀ ਦੋ ਸਾਲ, ਤੀਜਾ ਸਾਲ ਐ ਉਹ ਮੁੰਡੇ ਦਾ ਏਧਰ ਕਹਿੰਦੀ ਦੋ ਸਾਲ ਹੋ ਗਏ ਜਨਮ ਦਿਨ ਨੀ, ਹੁਣ ਤੀਜਾ ਸਾਲ ਕਹਿੰਦੀ ਪਈ ਐਦਕੀ ਕਰਨਾ ਮੈਂ
ਅੱਛਾ ਅੱਛਾ
ਮੈਂ ਕਿਆ ਚਲੋ ਮੈਂ ਕਿਆ ਵਧੀਆ ਪੈਲੇ ਦਿਨ ਈ ਕੇਕ ਸੀ।
ਤੇ ਫੇਰ ਤੁਸੀਂ ਅਸੀਂ ਇਕ ਨਾ ਕੋਟ ਜਾਣਾ ਸੀ। ਸੋਮਵਾਰ ਜੇ ਤੁਸੀਂ ਕਾਕੇ ਨੁੰ ਉੱਧਰ ਲੈ ਜੋਗੇ ਅਪਨੇ ਕਾਰ।
ਹਾਂ-ਹਾਂ ਕੋਈ ਨੀ
ਕਿਉਂਕਿ ਫੇਰ ਪਤਾ ਸਾਰਾ ਦਿਨ ਲੱਗ ਜਾਂਦਾ ਉਤੇ ਨਾ।
ਹਾਂ ਲਗ ਜਾਂਦਾ ਹੋਨਾ ਵੇ। ਕੋਈ ਨੀ ਰੇੈ ਜੇਗਾ ਅਪਨਾ ਸੋ ਜਾਨਗੇ ਏਕ ਦੋ ਵਜੇ ਤਿਕਨ। ਪਰ ਤਿੰਨੋ ਕੱਟ ਤੇ ਹੂੰਣ ਫੇਰ ਨੀ ਸੋਂਂਦੇ ਇਹਨਾਂ ਨੂੰ ਆਪ ਇੱਕ ਨੂੰ ਪਾਪਾ ਫੜ੍ਹਦੇ ਨੇ ਇੱਕ ਨੂੰ ਮੈਂ ਫੜ੍ਹਨੀ ਆ ਤਾਂ ਜਾ ਕੇ ਸੌਂਦੇ ਪਏ ਨੇ ਦੋ ਦਿਨ ਹੋ ਗੇ।
ਅੱਛਾ-ਅੱਛਾ, ਅੱਛਾ।
ਹੂੰ ਉਠਾ ਦੇਨੀ ਆ ਨਾ ਮੈਂ ਸਵੇਰੇ ਸਾਢੇ ਛੇ ਦੋ ਉਹਨਾ ਨੂੰ ਕੱਠਾ ਹੀ ਉਠਾ ਦੇਨੀ ਆ।
ਅੱਛਾ-ਅੱਛਾ
ਹਾਂ ਫੇਰ ਏਕ ਨੂੰ ਉਠਾਵਾਂਗੀ ਏਕ ਨੀ ਉੱਠੇਗਾ। ਫੇਰ ਦੁਪਹਿਰੇ ਫੇਰ ਦੋਨਾਂ ਦੀ ਨੀਂਦਰ ਹੂੰਦੀ ਏ ਡੀਸਟਬ। ਫੇਰ ਏਕ ਜਿਨਾ ਸੋਏਗਾ ਏਕ ਸੋਏਗਾ ਨੀ ਐ ਚੀਜ ਹੂੰਦੀ ਏ।
ਚਲੋ ਜੀ ਕਰਨੇ ਆ ਜੇ ਫਿਰ ਹੁਨੇ ਥੋੜੀ ਦੇਰ ਨੂੰ ਠੀਕ ਏ, ਓਕੇ।